ਹੈਲੋ, ਸ਼ਸ਼ਰੀ ਕਾਲ ਜੀ। ਹਾਂਜੀ-ਹਾਂਜੀ ਵਦੀਆ, ਹੋਰ ਤੁਸੀ ਦੱਸੋ ਕੀ ਹਾਲ-ਚਾਲ?
ਵਦੀਆ, ਫਸਟ ਕਲਾਸ, ਤੁਸੀ ਦੱਸੋ?
ਵਦੀਆ ਜੀ, ਹੋਰ ਕੀ ਕਰ ਰੇ ਸੀ?
ਛੁੱਟੀਆਂ ਸੀ, ਮੈਂ ਕਯਾ ਪ੍ਰੋਗਰਾਮ ਬਨਾਈਏ ਪਾੜਾਂ ਦਾ ਘੁੰਮਣ ਦਾ
ਅੱਛ, ਅੱਛਾ-ਅੱਛਾ ਮੈਂ ਵੀ ਸੋਚ ਰੀ ਸੀ ਘੁੰਮਣ ਜਾਈਏ। ਬਨਾ ਲੋ, ਕੱਠੇ ਈ ਬਨਾ ਲੋ ਪਲੈਨ, ਫੇਰ ਚੱਲਦੇ ਆ।
ਤੁਹੀ ਦੇਖਲੋ ਆਪਾ ਕਸ਼ਮੀਰ ਵੱਲ ਜਾਨਾ ਯਾ ਇੱਧਰ ਮਨਾਲੀ ਸਾਈਡ ਜਾਨਾ ਯਾ ਸ਼ਿਮਲਾ ਸਾਈਡ ਜਾਨਾ, ਸਾਰੀਆ ਜਗਾ ਸੋਨੀਆਂ, ਤਿੰਨੋ ਜਗਾ ਸੋਨੀਆਂ ਹੈਗੀਐ।
ਹਾਂਜੀ, ਹਾਂਜੀ ਸੋਨੀਆਂ ਤੇ ਨੇ, ਪਰ ਕਿਵੇਂ, ਜਾਵਾਂਗੇ ਕਿਵੇਂ ਆਪਾ? ਬੱਸ ਰਾਹੇ ਕੇ
ਹੂੰ, ਨਈ ਬਾਏ ਕਾਰ, ਬਾਏ ਕਾਰ ਬਾਰ ਕਿਉਂਕਿ ਬਾਦ ਚ ਉੱਥੇ ਨਾ ਜੇੜੇ ਆਪਨੇ ਹੈਗੇ ਨਾ, ਆਪਨਾ ਟੈਕਸੀ ਬੋਤ ਮੈਂਗੀਆਂ ਹੈਗੀਆਂ ਹਰ ਜਗਾ ਓਨਾ ਦੇ ਆਪਨੀਆ ਟੈਕਸੀਆਂ ਤਿੰਨ-ਤਿੰਨ, ਚਾਰ ਚਾਰ, ਪੰਜ-ਪੰਜ ਜ਼ਾਰ ਲੈਨਾ ਆਪਨੀ ਗੱਡੀ ਦਾ, ਜਿਥੇ ਮਰਜ਼ੀ ਰੋਕੋ, ਜਿਥੇ ਮਰਜ਼ੀ ਫੋਟੋ ਖਿਚਾਨੀ ਹੁੰਦੀ ਏ ਬੰਦਾ, ਜਿੱਥੇ ਮਰਜ਼ੀ ਰੁਕ ਜਾਂਦਾ।
ਪਰ ਅੱਜ-ਕੱਲ ਪੈਟਰੋਲ ਵੀ ਤੇ ਮੈਂਗਾ ਹੋ ਈ ਰਿਆ, ਮੈ ਕਿਆ ਬੱਸ ਆਏ-ਜਾਈਏ ਤੇ ਸਸਤਾ ਨੀ ਪੈਜੇਗਾ ਥੋੜਾ ਜਿਆ।
ਪੈਟਰੋਲ ਵੀ ਕਿਉਂਕਿ ਮਹਿੰਗਾ ਹੋ ਹੀ ਰਿਹਾ, ਅੱਜ-ਕੱਲ੍ਹ ਇੱਕ ਸੌ ਤਿੰਨ ਰੁਪਏ ਲੀਟਰ ਹੋ ਗਿਆ ਸਾਡੇ ਇੱਧਰ ਤੇ
ਹ ਸੇਮ ਹੀ ਰੇਟ ਚੱਲਦਾ ਪਿਆ, ਇੱਕ ਸੌ ਤਿੰਨ-ਤਿੰਨ ਚ ਹਾਂਜੀ-ਹਾਂਜੀ ਮੇਰੇ ਹਿਸਾਬ ਹਾਂਜੀ-ਹਾਂਜੀ-ਹਾਂਜੀ-ਹਾਂਜੀ ਹਾਂ ਸਲਾਹ ਬਣਾਦੇ ਆ, ਮੇਰੇ ਹਿਸਾਬ ਨਾਲ ਮਨਾਲੀ ਅਲਾ ਸਹੀ ਰਹਿਣਾ ਨਾਲ ਨੇੜੇ ਵੀ ਹੈ
ਜੀ।
ਮਨੋਈ ਤੋਂ ਗ ਅਟਲ ਟਨਲ ਆਪਣਾ ਰੋਹਤਗਾਸ ਪਾਸ ਸਿਸੂ ਵੈਲੀ ਜਿਸਪਾ ਵੈਲੀ ਕ ਲੋਂਗ ਵੈਲੀ ਸਾਰੀਆਂ ਘੁੰਮ ਹੋ ਜਾਣੀਆਂ।
ਹੂੰ ਕੋਈ ਗੱਲ ਨੀ, ਉਹ ਤੇ ਕੋਈ ਨੀ ਛੁੱਟੀਆਂ ਹੀ ਚੱਲ ਰਹੀਆਂ ਅੱਜ-ਕੱਲ ਨਾ ਬੱਚਿਆਂ ਦੀ ਵੀ ਛੁੱਟੀ ਹੋਈ ਨੇ ਬੱਚੇ ਵੀ ਮੈਨੂੰ ਕਹਿ ਹੀ ਰਹੇ ਸੀ, ਕਿੱਧਰੇ ਘੁਮਾ ਲਿਆ ਉਹ ਕਿਧਰੇ ਘੁਮਾ ਕੇ ਲਿਆਓ, ਤੇ ਮੈਂ ਕਿਹਾ ਚਲੋ ਘੁਮਾ ਲਿਆਨੀ ਆ
ਹਾਂਜੀ-ਹਾਂਜੀ, ਫਸਟ ਡੇ ਆਪਾਂ ਫਸਟ ਡੇ ਮਨਾਲੀ ਰਵਾਗੇ ਆਪਾਂ
ਜੀ-ਜੀ।
ਸ ਫਸਟ ਡੇ ਮਨਾਲੀ ਰਹਿ ਕੇ ਮਾਲ ਰੋੜ ਘੁੰਮ ਲਾਂਗੇ, ਹੜਿੰਬਾ ਮਾਤਾ ਟੈਂਪਲ ਘੁੰਮ ਲਾਂਗੇ ਜੋਗਨੀ ਵਾਟਰਫਾਲ ਘੁੰਮ ਲਾਂਗੇ, ਓਲਡ ਮਨਾਲੀ ਦੇਖ ਲਾਂਗੇ ਫੇਰ ਨੈਕਸਟ ਡੇ ਆਪਾਂ ਚੱਲ ਜਾਂਗੇ ਨਾਲ ਲ ਫੇਰ ਸਿਸੂ ਵਾਲੀ ਚੱਲ ਜਾਂਗੇ, ਉੱਥੇ ਸਟੇ ਕਰ ਲਾਂਗੇ ਫੇਰ ਉਥੋਂ ਅੱਗੇ ਜਸਪਾ ਵਾਲੀ ਦੇਖ ਲਾਂਗੇ ਦੇਖ ਲਾਂਗੇ, ਬਾਕੀ ਰੋਡ ਕਿੱਦਾਂ ਖੁੱਲਾ ਫੇਰ ਦੇਖ ਲਾਂਗੇ ਬਾਰਲ ਚ ਪਾਸ ਹੋਇਆ ਠੀਕ ਹੈ, ਜੇ ਬਰਫ਼-ਬੁਫ਼ਰ ਉੱਥੇ ਜ਼ਿਆਦਾ ਹੋਈ ਫਿਰ ਦੇਖ ਲਾਂਗੇ
ਠੀਕ ਹੈ, ਕਿੰਨੇ ਬੰਦੇ ਆ ਤੁਹਾਡੇ ਨਾਲ? ਕਿੰਨੇ ਬੰਦਿਆਂ ਨੂੰ ਜਾਣਾ ਅੱਛਾ-ਅੱਛਾ ਬੱਚਿਆਂ ਨੇ ਜਾ ਨਾਲ
ਨਹੀਂ-ਨਹੀਂ, ਉਹਨਾਂ ਨੂੰ ਨਹੀਂ ਜਾਣਾ ਉਹਨਾਂ ਦਿਆਂ ਕਲਾਸਾਂ ਵੱਡੀਆਂ
ਅੱਛਾ-ਅੱਛਾ, ਹਾਂ ਚ ਬੋਰਡਸ ਦੀ ਕਲਾਸਾਂ ਹੋਣੀਆਂ ਨਾ
ਹਾਂਜੀ-ਹਾਂਜੀ-ਹਾਂਜੀ-ਹਾਂਜੀ ਨਹੀਂ-ਨਹੀਂ ਫਿਰ ਨੀਟ ਨੂਟ ਦਾ ਇਗਜ਼ਾਮ ਵੀ ਕਲੀਅਰ ਕਰਨਾ ਨਾ ਤਾਂ ਕਰਕੇ ਤੇ ਸਾਰਾ ਫੋਕਸ ਉਹਨਾਂ ਵੱਲ ਹੀ ਆ ਆਪਾਂ ਚਲੋ ਦੋ ਚਾਰ ਦਿਨ ਲਾਈਏ ਬੰਦਾ ਜੋਬ ਜੂਬ ਤੋਂ ਫਰਸਟੇਟਡ ਹੋਇਆ ਹੁੰਦਾ ਘੁੰਮਣਾ ਬੈਟਰ ਰਹਿੰਦਾ ਬੰਦਾ ਕਹਿੰਦਾ ਚਲੋ ਬਾਹਰ ਘੁੰਮ ਆਉਂਦੇ ਆ
ਹਾਂਜੀ ਨਹੀਂ-ਨਹੀਂ ਠੀਕ ਹਾਂ ਠੀਕ ਨਾਲੇ ਟਾਈਮ ਵੀ ਸਪੈਂਡ ਹੋ ਜਾਂਦਾ ਹਸਬੈਂਡ ਵਾਈਫ ਦਾ ਨਾਲ
ਹਾਂਜੀ ਬੰਦਾ ਰਿਲੈਕਸ ਹੋ ਜਾਂਦਾ ਹਾਂਜੀ-ਹਾਂਜੀ ਉਹ ਪੂਰੀ ਉਮਰ ਦਾ ਬੰਦਾ ਕੰਮ ਹੀ ਤੁਹਾਨੂੰ ਪਤਾ ਕੰਮ ਹੀ ਕਰਦਾ ਰਹਿੰਦਾ ਬੰਦਾ
ਸ਼ਾਮੀ ਤੱਕ ਕੰਮ ਹੀ ਲੱਗੇ ਰਹਿੰਦੇ ਆ ਬੱਚੇ ਹੀ ਨੀ ਉੱਠਦੇ ਪਹਿਲੇ ਤੇ
ਹਾਂਜੀ-ਹਾਂਜੀ-ਹਾਂਜੀ ਇਸ ਲਈ ਘੁੰਮਣ ਦਾ ਪ੍ਰੋਗਰਾਮ ਇੱਥੇ ਵਧੀਆ ਬਣਨਾ ਬਾਕੀ ਸਾਰੀ ਬੁਕਿੰਗ ਵਗੈਰਾ ਆਪਾਂ ਕਰਵਾ ਲੈਂਦੇ ਹਾਂ ਪਹਿਲਾਂ ਹੀ ਡੇਟ ਡਿਸਾਈਡ ਕਰਲੋ ਕਦੋਂ ਤੋਂ ਕਦੋਂ ਜਾਣਾ ਤੁਸੀਂ ਕਿਹੜੇ ਡੇਟ ਜਾਣਾ ਵਾ ਪੰਜ ਦਿਨ ਦਾ ਪ੍ਰੋਗਰਾਮ ਹੁੰਦਾ ਇੱਕ ਦਿਨ ਜਾਣ ਇੱਕ ਦਿਨ ਆਣ ਦਾ
ਇਹ ਮਹੀਨਾ ਤੇ ਹੁਣ ਖਤਮ ਹੀ ਹੋ ਦੇਖੋ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਦੇ ਚੱਲ ਲੈਂਦੇ ਆ ਇੱਕ ਹਫਤਾ ਮਤਲਬ ਪਹਿਲਾ ਹਫਤਾ ਜਿਹੜਾ ਆਏਗਾ ਉਹ ਚ ਚੱਲਾਂਗੇ
ਪਹਿਲੇ ਹਫ਼ਤੇ ਚ ਹਾਂਜੀ ਸੈਡੇ ਸਨਡੇ ਵਿੱਚ ਇੰਕਲੂਡ ਕਰ ਲਾਂਗੇ ਨਾ
ਹਾਂਜੀ-ਹਾਂਜੀ ਸੈਟਰਡੇ ਸੰਡੇ ਇੰਕਲੂਡ ਕਰ ਲਾਂਗੇ ਨਾਲ
ਪੰਜ ਦਿਨ ਦਾ ਪ੍ਰੋਗਰਾਮ ਬਣਾਉਂਦੇ ਹਾਂ ਫਿਰ ਮਨਾਲੀ-ਮਨਾਲੀ ਫਿਰ ਆਪਾਂ ਡਨ ਰਹਿੰਦਾ ਠੀਕ ਹੈ ਜੀ।
ਠੀਕ ਹੈ ਹੋਰ-ਹੋਰ ਵੀ ਲੈ ਲੈਣਾ ਤੁਸੀਂ ਨਾਲ ਕੋਈ ਬੰਦੇ ਹੋਏ
ਬਾਕੀ ਪੁੱਛ ਲਾਂਗੇ ਜਿਨਾ ਜਾਣੇ ਘੁੰਮਣ ਜਾਣਾ ਵੈਂ ਪਹਾੜਾਂ ਚ ਜਰ ਦੇਖਲਾਂ ਕਿ
ਚੇ ਬੰਦੇ ਹੋ ਜਾਣਗੇ ਦੋ ਤੁਸੀਂ ਹੋਗੇਏ ਕਿ ਹੋਰ ਜਾਣਾ ਹੋ ਪੁੱਛ ਲੈਣਾ ਜ਼ਿਆਦਾ ਬੰਦਿਆਂ ਨਾਲ ਤੇ ਹੋਰ ਮਜ਼ਾ ਆਉਂਦਾ ਹੈ।
ਹਾਂਜੀ-ਹਾਂਜੀ-ਹਾਂਜੀ ਉਹ ਤਾਂ ਹੈ ਹੀ ਆ
ਹਾਂਜੀ-ਹਾਂਜੀ ਹੋਰ ਦੱਸੋ ਘਰ ਬਾਰ ਠੀਕ ਨੇ ਸਭ।
ਬਸ-ਬਸ ਸਭ ਚੜ੍ਹਦੀ ਗੱਲਾਂ ਫਸਟ ਕਲਾਸ ਆ ਆਪਾਂ ਬਣਾ ਲੈਣੇ ਪ੍ਰੋਗਰਾਮ ਫੇਰ ਮੈਂ ਬੁਕਿੰਗ ਕਰਵਾ ਦਣਾ ਤੁਹਾਡੇ ਬੰਦੇ ਦਸਦੋ
ਸਾਡੇ ਤੁਸੀਂ ਛੇ ਸੱਤ ਕਰ ਲੈਣਾ ਸੱਤ ਤੇ ਕਰ ਹੀ ਲੈਣਾ ਹਾਂਜੀ ਸੱਤ ਬੰਦੇ ਸਾਡੇ ਤੁਸੀਂ ਲਿਖ। ਲੈਣਾ।
ਸੱਤ ਬੰਦੇ ਤੁਹਾਡੇ ਹੋ ਗਏ ਦੋ ਬੰਦੇ ਆਪਾਂ ਨੌ। ਫੇਰ ਦੋ ਤਿੰਨ ਬੰਦੇ ਮੈਂ ਹੋਰ ਕਰ ਲੈ ਟੈਂਪੂ ਟਰੈਵਲ ਹੀ ਕਰ ਲੈਣਾ ਫੇਰ ਆਪਾਂ।
ਹਾਂਜੀ ਹਾਂਜੀ ਟੈਂਪੂ ਟਰੈਵਲ ਕਰ ਲੈਂਦੇ ਆ ਉਹੀ ਠੀਕ ਰਹੇਗਾ ਸਾਨੂੰ। ਗੱਡੀ ਤੇ ਛੋਟੀ ਪੈ ਜਾਣੀ ਆ ਤੁਹਾਨੂੰ ਪਤਾ ਫੇਰ ਗੱਡੀ ਚ ਤਿੰਨ ਬੰਦੇ ਆਉਣਗੇ ਨੀ। ਕੰਫਰਟੇਬਲ ਵੀ ਨੀ ਹੋਣਾ ਗੱਡੀ ਚ ਤੇ।
ਹਾਂਜੀ ਟੈਂਪੂ ਟਰੈਵਲ ਕਰ ਲੈਣੇ ਆਪਾਂ ਉਹ ਈਜ਼ੀ ਰਹਿਣਾ ਨਾਲੇ ਬੰਦਾ ਮਰਜ਼ੀ। ਦਿਲ ਕਰੇ ਫੋਟੋਆਂ ਖਿਚਾਣੀਆਂ ਜਿੱਥੇ ਮਰਜ਼ੀ ਰੁਕਣਾ ਬ੍ਰੇਕਫਾਸਟ ਕਰਨਾ ਲੰਚ ਕਰਨਾ। ਬੰਦਾ ਆਪਣੇ ਹਿਸਾਬ ਨਾਲ ਉਹ ਹੋ ਜਾਂਦਾ ਸਿਸਟਮ ਸੈਟ।
ਉੱਥੇ ਤੁਸੀਂ ਹੋਟਲ ਹੁਟਲ ਲੈਣਾ ਕੀ ਕ ਮਤਲਬ ਕਿ ਟੈਂਟ ਟੁੱਨਟ ਚ ਹੀ।
ਕਰਾਂਗੇ ਨਾ ਜਦ ਮਨਾਲੀ ਸਟੇ ਕਰਨਾ ਮਨਾਲੀ ਚ ਮਾਲ ਰੋਡ ਤੇ ਹੋਟਲ ਬ ਹੋਟਲ ਕਰਾ ਲਾਂਗੇ ਮਾਲ ਰੋਡ ਤੇ ਕੋਲ ਕਰ ਲਵਾਂਗੇ ਨਾ ਕਿ ਬੰਦਾ। ਸ਼ਾਮ ਨੂੰ ਈਵਨਿੰਗ ਉਵਨਿੰਗ ਵਾਕ ਵੂਕ ਕਰਨੀ ਹੈ ਘੁੰਮਣਾ ਮਾਲ ਰੋਡ ਸ਼ੋਪਿੰਗ ਕਰਨੀ ਹੈ।
ਜੀ ਜੀ।
ਉਹ ਤਾਂ ਮਾਲ ਰੋਡ ਤੇ ਕਰ ਲਾਂਗੇ ਆਪਾਂ।
ਹਾਂਜੀ
ਉਥੇ ਕਰ ਲਾਂਗੇ ਫਿਰ ਜਦੋਂ ਆਪਾਂ ਜਾਣਾ ਵਾ ਆਪਾਂ ਸਿਸੂ ਵੱਲ ਹੀ ਕੈਪਿੰਗ ਕਰ ਲਾਂਗੇ।
ਹਾਂਜੀ
ਸਿਸੂ ਵਾਲੀ ਕੈਂਪਿੰਗ ਮ ਕਰਾ ਲਾਂਗੇ
ਰੇਟ ਵਗੈਰਾ ਠੀਕ ਨੇ ਉੱਥੇ ਹੋਟਲ ਦੇ ਰੇਟ ਵਗੈਰਾ।
ਹਾਂਜੀ ਹਾਂਜੀ ਨੋਰਮਲੀ ਦ ਆਪਣਾ ਦੋ ਕੁ ਹਜ਼ਾਰ ਦਾ ਰੂਮ ਮਿਲ ਹੀ ਜਾਣਾ।
ਅੱਛਾ ਅੱਛਾ ਦੋ ਹਜ਼ਾਰ ਦਾ ਮਤਲਬ ਕਿੰਨੇ ਬੰਦੇ ਆ ਜਾਣਗੇ ਇੱਕ ਰੂਮ ਚ।
ਡਬਲ ਬੈੱਡ ਵਾਲਾ ਵੀ ਮਿਲ ਜਾਣਾ ਚਾਰ ਬੰਦੇ ਆ ਜਾਣੇ ਡਬਲ ਬੈੱਡ ਵਾਲਾ ਵੀ ਮਿਲ ਜਾਣਾ ਉੱਥੇ।
ਅੱਛਾ ਜੀ ਠੀਕ ਹੈ ਠੀਕ ਹੈ ਲੈ ਲਾਂਗੇ ਫੇਰ ਉਹੀ ਰੂਮ ਦੋ ਲੈ ਲਾਂਗੇ ਦੋ ਚ ਹੋ ਜਾਣਗੇ। ਬੰਦੇ ਪੂਰੇ ਥੱਲੇ ਵੀ ਗੱਦੇ ਗੁਦੇ ਲਗਾ ਲਾਂਗੇ।
ਹਾਂਜੀ ਹਾਂਜੀ ਹਾਂਜੀ ਹਾਂਜੀ।
ਹਾਂਜੀ ਹਾਂ ਹੋਰ ਖਾਣ ਪੀਣ ਦਾ ਵੀ ਉੱਧਰ ਹੀ ਇੰਕਲਊਡ ਹੁੰਦਾ ਹੋਟਲ ਚ।
ਹੋ ਹੋਟਲ ' ਬ੍ਰੇਕਫਾਸਟ ਬ੍ਰੇਕਫਾਸਟ ਹੀ ਦੇਣਾ ਉਹਨਾਂ ਨੇ ਬ੍ਰੇਕਫਾਸਟ ਦੇਣਾ ਸਾਨੂੰ ਇਨਕਲੂਡਿਡ।
ਅੱਛਾ ਬ੍ਰੇਕਫਾਸਟ ਹੀ।
ਬ੍ਰੇਕਫਾਸਟ ਹੀ ਆ ਬਾਕੀ ਲੰਚ ਤਾਂ ਬਾਹਰੋਂ ਹੀ ਕਰਾਂਗੇ ਆਪਾਂ। ਬਾਕੀ ਬਲੋਗ ਵਗੈਰਾ ਦੇਖਲੋ ਬਲੋਗ ਵਗੈਰਾ ਦੇਖ ਲਾਂਗੇ ਨਾ ਕਿਹੜੀ ਕਿਹੜੀ ਚੀਜ਼ਾਂ। ਝੂਰੀਆਂ ਖਾਣ ਪੀਣ ਦੀ ਉਥੇ ਮਾੜਾ ਮੁੜਾ ਦੇਖ ਦੇਖ ਕੇ ਜਾਵਾਂ ਨਾ ਕਿਹੜੀ ਕਿਹੜੀ ਚੀਜ਼ਾਂ ਘੁੰਮਣ ਦੀਆਂ ਫਿਰ। ਘੁੰਮਣ ਚ ਇਜ਼ੀ ਹੋਊਗਾ ਸਾਨੂੰ ਖਾਣ ਪੀਣ ਚ ਦੇਖ ਲਾਂਗੇ।
ਹਾਂ ਮੇਰੀ ਭੈਣ ਗਈ ਸੀ ਪਿਛਲੇ ਮਹੀਨੇ ਉਹਦੇ ਕੋਲ ਪੁੱਛ ਲਾਂਗੀ ਮੈਂ ਉਹਨੂੰ ਜ਼ਿਆਦਾ। ਨੌਲੇਜ ਹੈ ਉੱਥੇ ਕੀ ਕੀ ਮਸ਼ਹੂਰ ਹੈ ਤੇ ਰਹਿਣ ਦਾ ਖਾਣ ਪੀਣ ਦਾ ਵੀ ਉਹਨੂੰ ਪਤਾ ਹੀ ਹੈ।
ਹ ਤੁਸੀਂ ਹਾਂਜੀ ਹਾਂਜੀ ਤੁਸੀਂ ਪੁੱਛ ਲਓ ਫੇਰ ਮੈਨੂੰ। ਤੁਸੀਂ ਆਪਣਾ ਕੋਰਡੀਨੇਟ ਕਰ ਲਿਓ ਮੈਂ ਉਸ ਹਿਸਾਬ ਨਾਲ ਸਾਰੀ ਬੁਕਿੰਗ ਕਰਾ ਲੂੰਗਾ।
ਹਾਂਜੀ ਹਾਂਜੀ ਆਇਓ ਵੈਸੇ ਤੁ ਕਦੀ ਇੱਧਰ ਚੱਕਰ ਲਾ ਲਓ ਸਾਡੇ ਘਰ ਵੀ ਆਣਾ ਕਦੀ।
ਹਾਂਜੀ ਹਾਂਜੀ ਕੋਈ ਨਹੀਂ ਜ਼ਰੂਰ ਆਵਾਂਗੇ ਜੇ ਹਾਂਜੀ ਹਾਂਜੀ ਕੋਈ ਨਹੀਂ ਬਣਾਵਾਂਗੇ ਪ੍ਰੋਗਰਾਮ ਤੁਹਾਡੇ ਵੱਲ। ਤੁਹਾਡੇ ਵੱਲ ਵੀ ਆਵਾਂਗੇ ਬਸ ਉਹ ਜੋਬ ਤੋਂ ਹੀ ਟਾਈਮ ਲੱਗਦਾ। ਹੁਣ ਮਸੀ ਟਾਈਮ ਕੱਢਿਆ ਘੁੰਮਣਸ ਟਾਈਮ ਕੱਢਿਆ ਹੋਇਆ ਮਸੀ।
ਹਾਂਜੀ ਹਾਂ ਉਹੀ ਹੁੰਦਾ ਕਿ ਛੁੱਟੀਆਂ ਚ ਬੰਦਾ ਕਹਿੰਦਾ ਕਿਧਰੇ ਘੁੰਮ ਆਈਏ ਫਿਰ ਤੇ ਟਾਈਮ ਨਹੀਂ ਲੱਗਦਾ। ਬੱਚਿਆਂ ਨਾਲ ਵੀ ਬਿਜ਼ੀ ਰਹਿੰਦੇ ਆ ਜੋਬ ਜੂਬ। ਛੁੱਟੀਆਂ ਚ ਹੀ ਆਉਂਦਾ ਬੰਦਾ ਕਿਧਰੇ ਘੁੰਮ ਆਈਏ।
ਇਸ ਵਾਰੀ ਮਨਾਲੀ ਘੁੰਮ ਲੇਂਦੇ ਅਗਲੀ ਵਾਰ ਕਸ਼ਮੀਰ ਦਿਖਾ ਲਿਆਵਾਂਗੇ ਸਾਰਿਆਂ ਨੂੰ। ਹਾਂਜੀ ਹਾਂਜੀ ਇੱਕੋ ਕਸ਼ਮੀਰ ਤਾ ਥੋੜ੍ਹਾ ਦੂਰ। ਪੈਣ ਫਿਰ ਦਸ ਕੁ ਦਿਨ ਚਾਹੀਦੇ ਦਸ ਕੁ ਦਿਨ ਹੈ ਨੀ ਆਪਣੇ ਕੋਲ
ਹਾਂਜੀ ਨਾ ਨਾ ਦਸ ਦਿਨ ਤੇ ਬੜੇ ਜ਼ਿਆਦਾ ਹੋ ਜਾਂਦੇ ਨੇ ਘੱਟੋ ਘੱਟ ਬਸ ਤੁਸੀਂ ਚਾਰ ਪੰਜ ਦਿਨ ਦਾ ਹੀ।
ਹਾਂਜੀ ਹਾਂਜੀ ਫੇਰ ਸਾਡੇ ਸਾਡੇ ਲਈ ਆਪਣਾ ਹੀ ਮਨਾਲੀ ਬੈਸਟ ਆ ਜੇ ਰਾਹ ਚ ਕਿਤੇ ਇਹਨਾਂ ਨੇ ਕੁੱਲੂ ਕੁੱਲੂ ਕੋਈ ਚੀਜ਼ ਦੇਖਣੀ ਹੋਈ ਜਾਂ ਮੰਨੀੀਰਨ ਜਾਣਾ ਹੋ ਚੱਲ ਜਾਵਾਂਗੇ ਮੰਡੀ ਮੰਡੀ ਗੁਰਦੁਆਰਾ ਸਾਹਿਬ ਮੱਥਾ ਟੇਕ ਲਾਂਗੇ ਤੇ ਮੰਨੀਗੰ ਸਾਹਿਬ ਜਾਣਾ ਹੋਊਗਾ ਦੇਖ ਲਾਂਗੇ ਜੇ ਅੱਧਾ ਦਿਨ ਐਕਸਟਰਾ ਹੋਇਆ ਫਿਰ ਕਿਕਈ ਰਾਹ ਚ ਹੀ ਜਾਣਾ ਉਹ
ਐਵੇਂ ਕਰ ਲਾਂਗੇ ਹਾਂ ਗੁਰਦੁਆਰੇ ਵੀ ਮੱਥਾ ਟਿਕਕਾ ਲਾਂਗੇ ਮੈਂ ਬੱਚਿਆਂ ਨੂੰ ਲੈ ਕੇ ਜਾਣਾ ਹਾਂ ਮੈਂ ਬੱਚਿਆਂ ਨੂੰ ਗੁਰਦੁਆਰੇ ਦਿਖਾ ਲਾਂਗੀ ਮੱਥਾ ਮੁੱਥਾ ਟੇਕ ਕਾ ਲਵਾਂਗੇ
ਦੋ ਗੁਰਦਆ ਰਾਹੁੰਦੇ ਮੰਡੀਗੜ ਗੁਰਦੁਆਰਾ ਨਾ ਗੁਰੂ ਗੋਬਿੰਦ ਸਿੰਘ ਜੀ ਅ ਜਿੱਥੋਂ ਛੱ ਛੁਸਰ ਪਏ ਹੈ ਸੰਘਰਸ਼ ਨੂੰ ਵੀ ਵਿਆਹਇ ਤੇ ਆਪਣਾ ਮਨੀਗੰ ਸਾਹਿਬ ਗਦੁਆਰਾ ਦੋ ਗੁਰਦਆਰੇ ਆਣੇ ਆ ਵੱਧਾ ਪੌਣਾ ਘ ਪੌਣਾ ਘੰਟਾ ਫਾਲਤੂ ਲੱਗਣਾ ਵਾ ਫਿਰ ਉੱਥੇ ਮੱਥਾ ਟੇਕ ਦਾਂਗੇ ਸਾਰਿਆਂ ਨੂੰ
ਹਾਂ ਤੁਹਾਡੇ ਹਿਸਾਬ ਨਾਲ ਕਿੰਨਾ ਪੈ ਜਾਣਾ ਸਾਨੂੰ ਪੰਜ ਦਿਨ ਦਾ ਬਜਟ ਕਿੰਨਾ ਲਾ ਕੇ ਚੱਲਏ ਆਪਾਂ
ਪੰਜ ਦਿਨ ਦਾ ਤੁਸੀਂ ਲਓ ਜੀ ਤੁਹਾਡਾ ਲਲਗ ਜਾ ਨਾ ਵੀਹ ਕੁ ਹਜ਼ਾਰ ਰੁਪਇਆ
ਅੱਛਾ ਵਖ
ਸੱਤ ਸਤ ਸੱਤ ਸੱਤ ਸੱਤ ਬੰਦਿਆਂਾ ਲੱਗ ਜਾਣਾ ਸੱਤੂ ਦੀ ਕ ਵੀਹ ਵੀਹ ਕੁ ਹਜ਼ਾਰ ਰੁਪਇ ਲੱਗ ਹੀਈ ਜਾ ਨਾ ਵੀਹ ਪੱਚੀ ਹਜ਼ਾਰ ਰੁਪਆ ਦੋ ਮਤਲਬ ਜਿਆਦਾ ਹੀ ਲੱਗੂਗਾ ਜਿਆਦਾ ਹੀ ਲ ਗੂ ਘੱਟ ਨੀ ਲੱਗਦਾ ਇੱਥੋਂ
ਹਾਂ ਮਤਲਬ ਚਲੋ ਬੰਦਾ ਘੱਟੋ ਘੱਟ ਤੀਹ ਹਜ਼ਾਰ ਰੁਪਇਆ ਨਾਲ ਲੈ ਕੇ ਚੱਲੇ ਹੀ ਹਨਾ
ਹ ਤੀ ਕੁ ਹਜ਼ਾਰ ਲੱਗ ਹੀ ਜਾ ਨਾ ਬਾਕੀ ਟੈਂਪੂ ਟਰੈਵਲ ਦਾ ਦੇਖਣਾ ਪੈਣਾ ਉਹਨੇ ਕਿੰਨਾ ਲੈਣਾ ਬਾਕੀ ਤਾਂ ਐਸਟੀਮੇਟ ਲਾ ਹੀ ਮੈਂ
ਹਾਂਜੀ ਹਾਂ ਤੁਸੀਂ ਵੀ ਇੱਕ ਵਾਰ ਐਸਟੀਮੇਟ ਆਪਣਾ ਲਾ ਲਓ ਕੀ ਪਤਾ ਤੁਹਾਡੇ ਬੰਦੇ ਵੀ ਜ਼ਿਆਦਾ ਜੇ ਸਾਡੇ ਇੱਧਰੋਂ ਤੇ ਹੈ ਹੀ ਸੱਤ ਬੰਦੇ ਤੁਹਾਡੇ ਦੋ ਨੇ ਹੋਰ
ਕਿਉਂਕਿ ਟੈਂਪੂ ਟਰੈਵਲ ਦੀ ਕਪੈਸਿਟੀ ਵੀ ਫ ਚੌਦਾਂ ਚੌਦ ਬੰਦ ਦੀ ਹੈਗੀ ਨਾ ਤੇਰਾਂ ਬੰਦੇ ਰ ਗਏ ਤਿੰਨ ਬਦੇ ਵਧਾਵਾਂ ਫ ਸਾਰੇੈਸ ਡਿਵਾਡ ਹੀ ਹੋਣੇ
ਜੀ ਜੀ ਹਾਂ ਉਹ ਠੀਕ ਰਹਿੰਦਾ ਪੈਸੇ ਡਿਵਾਈਡ ਹੋ ਜਾਏਗੇ ਨਾ ਸਾਰੇ ਵਿੱਚ ਡਿਵਾਈਡ ਹੋ ਜਾਣਗੇ ਉਹ ਥੋੜ੍ਹਾ ਸਸਤਾ ਪੈ ਜਾਂਦਾ ਫਿਰ
ਨਹੀਂ ਹਾਂਜੀ ਜਾਣ ਦਾ ਫਾਇਦਾ ਇਏਦਾਂ ਹੀ ਸਾਰੇ ਇਕੱਠੇ ਜਾਣਗੇ ਫੇਿਰ ਮਤਲਬ ਜਿਆਦਾ ਮਹਿੰਗਾ ਵੀ ਨਹੀਂ ਪਊਗਾ ਨਾਲ ਘੁੰਮ ਵੀ ਹੋਜੂਗਾ ਨਾਲੇ ਮੌਜਾਂ ਕਰਦੇ ਜਾਣਗੇ ਸਾਰੇ
ਹਾਂ ਹਾਂ ਉਹ ਸਹੀ ਗੱਲ ਹੈ ਮੈਮਰੀਜ਼ ਬਣ ਜਾਂਦੀ ਹੈ ਇਕੱਲੇ ਇਕੱਲੇ ਤੇ ਫਿਰ ਇ ਮਜ਼ ਮਾ ਵੀ ਨੀ ਆਉਂਦਾ ਸਾਰਿਆਂ ਨਾਲ ਮਜ਼ਾ ਵੀ ਆਉਂਦਾ ਗੱਲਾਂ ਬਾਤ
ਫਿਰ ਫੋਟੋਆਂ ਖਿਚਾਉਣ ਦੀ ਦਿੱਕਤ ਬੜੀ ਆਉਂਦੀ ਨਾ ਬੰਦਾ ਕਦੀ ਕਿਸੇ ਨੂੰ ਆਵਾਜ਼ ਮਾਰੇ ਕਦੀ ਕਿਸੇ ਨੂੰ ਆਵਾਜ਼ ਮਾਰੇ
ਸਹੀ ਹੈ ਫੋਟੋਗ੍ਰਾਫਰ ਵੀ ਹੁੰਦੇ ਨੇ ਉੱਥੇ ਪਹਾੜਾਂ ਚ ਪਰ ਉਹ ਵੀ ਬੜੇ ਮਹਿੰਗੇ ਨੇ ਇੱਕ ਇੱਕ ਫੋਟੋ ਉਹਦੇ ਸੌ ਸੌ ਰੁਪਏ ਲੈਂਦੇ ਨੇ
ਉਹ ਫਿਰ ਉਹ ਫਿਰ ਸਾਰਿਆਂ ਦੀ ਫੋਟੋ ਖਿੱਚ ਸਕਦੇ ਉਹ ਬੇਸਿਕਲੀ ਹਰ ਪਲੇਸ ਤੇ ਬੈਠੇ ਹੋ ਜਾਂ ਮਾਲ ਰੋਡ ਤੇ ਬੈਠੇ ਉੱਥੇ ਥ ਹਰ ਜਗ੍ਹਾੀ ਬੈਠੇ ਹੋਏ ਨਾ ਉਹ ਵੀ ਹੁਣ ਜਿੱਥੇ ਬੰਦੇ ਨੇ ਸਾਰੇ ਹੋਣਗੇ ਤੁਸੀਂ ਜੋ ਮਰਜ਼ੀ ਫੋਟੋ ਖਚਲੋ ਤੁਹਾਡੇ ਨਾਲ ਹੋਣੇ ਆ ਜੀ ਜਕੋ ਮਰਜ਼ ਜਕੋ ਮਰਜੀੀ ਬੰਦਾ ਫੋਟ ਫੋ ਫੋ ਕੈਮਰਾ ਮੇ ਕੋ ਹੈਗਾ ਕੈਮਰਾੈਂ ਲੈਜਊਗਾ ਆਪਣਾ
ਆਪਣੇ ਬੰਦਿਆਂ ਨੂੰ ਲੈ ਜਾਗੇ ਨਾਲ ਜਿਹਨੇ ਜਿਹਨੇ ਫੋਟੋ ਕਰਣੀ ਕਰਾ ਲਣਗੇ
ਹੋਰ ਹੋਰ ਬ ਹਾਂਜੀ ਹਾਂਜੀ ਇ ਏਦਾਂ ਹੀ ਪ੍ਰੋਗਰਾਮ ਬਣਾਉਦੇ ਹਾਂ
ਹਾਂਜੀ ਹੋਰ ਦੱਸੋ ਕੀ ਖਾਧਾ ਅੱਜ ਮੈਂ ਕਿਹਾ ਕੀ ਖਾਂਦਾਜ ਤੁਸੀਂ
ਬਸ ਦੁਪਹਿਰੇ ਰਾਜਮਾਂ ਚੌਲ ਬਣਾਏ ਸੀਗੇ ਹੁਣ ਬਸ ਚੱਲ ਘਰ ਪਹੁੰਚਿਆ ਹੀ ਦੇਖੋ ਕੀ ਬਣਾਇਆ ਜੀ ਅੱਜ
ਅੱਛਾ
ਬਾਕੀ ਫੇਰ ਆਪਣਾ ਮਨਾਲੀ ਦਾ ਡਨ ਆ ਤੇ ਮੈਂ ਸਾਰਾ ਬਜਟ ਬਣਾ ਪਲੈਨ ਬਣਾ ਬਣਾ ਲੈਦਾ ਤੇ ਹੋਟਲ ਵਗੈਰਾ ਦਾਹ ਪੁੱਛ ਕੇ ਫ਼ੋਨ ਤੁਹਾਨੂੰ ਸਾਰਾ ਦੱਸ ਦਦਾ ਫਿਰ ਆਪਣਾ ਘੁੰਮਣ ਦਾ ਪ੍ਰੋਗਰਾਮ ਫਾਈਨਲ ਹੋ ਗਿਆ
ਹਾਂਜੀ ਹਾਂਜੀ ਫਾਈਨਲ ਕਰਲੋ ਬਸ ਤੁਸੀਂ ਸਾਨੂੰ ਦੱਸਦੇ ਨਾ ਮੈਂ ਵੀ ਇੱਥੇ ਹੋਰ ਬੰਦੇ ਹੋਣਗੇ ਤੇ ਕਰਨਾ
ਹਾਂਜੀ ਹਾਂਜੀ ਤੁਸੀਂ ਫਾਈਨਲ ਕਰਕੇ ਬੰਦੇ ਦੱਸ ਦੋ ਤੇ ਆਪਾਂ ਮਨਾਲੀ ਦਾ ਡਨ ਕਰਦੇ ਅ ਨੈਕਸਟ ਵੀਕ ਦਾ। ਵਿੱਚ ਸੈਟਰਡੇ ਸੰਡੇ ਇਨਕਲੂਡ ਕਰ ਲੈਣੇ ਆ।
ਠੀਕ ਏ ਠੀਕ ਏ ਸਤਿ ਸ਼੍ਰੀ ਅਕਾਲ
ਠੀਕ ਹੈ ਜੀ ਸਤਿ ਸ਼੍ਰੀ ਅਕਾਲ।